ਹੈਲੋ, ਹਾਂਜੀ।
ਬਾੀ
ਹੈਲੋ। ਹੈਲੋ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹੋਰ ਕਿੱਥੇ ਹੈਗੇ ਓ, ਵਧੀਆ ਵਧੀਆ ਤੁਸੀਂ ਸੁਣਾਓ।
ਬਸ ਵੀਰ ਜੀ ਮੈਂ ਅੱਜ ਤੇ ਬੱਚਿਆਂ ਦਾ ਦਿਲ ਸੀ ਜਲੇਬੀਆਂ ਖਾਣ ਤੇ, ਤੇ ਉਹ ਆਪਾਂ ਨਾ ਥੋੜਾ
ਹਾਂਜੀ-ਹਾਂਜੀ, ਅੱਛਾ। ਠੀਕ ਐ ਠੀਕ ਐ, ਤੇ ਤੁਸੀਂ ਮੀਂਹ ਚ ਲੈਣਗੇ ਘਰ ਬਣਾਈਯਾ ਨੇ?
ਹਜ
ਨਹੀਂ ਨਹੀਂ ਵੀਰ ਜੀ, ਮੀ ਐ। ਮੀ ਆ ਰਿਹਾ ਹੁਣ ਟਾਈਮ ਨੀ ਐ ਨਾ, ਆਪਾਂ ਵੀ ਬਸ ਹੁੰਣੇ ਆਏ ਹਾਂ ਡਿਨਰ ਕਰਕੇ।
ਤੁਹਾਡੇ ਨਾ ਬਾਹਰ
ਹਾਂਜੀ।
ਕੀ ਕਹਿ ਰੇ ਓ ਵੀਰ ਜੀ?
ਮੈਂ ਕਿਹਾ ਬਸ ਆਪਾਂ ਵੀ ਡਿਨਰ ਕਰਕੇ ਆਏ ਆਂ ਵੀੇਰ ਜੀ ਹੋਣੇ।
ਅੱਛਾ-ਅੱਛਾ, ਫੇਰ ਕੀ ਬਣਾਇਆ ਮਿਸਿਜ ਨੇ ਤੁਹਾਡੀ ਅੱਜ।
ਬਸ ਵੀਰ ਜੀ ਆਪਣਾ ਬਜ਼ਾਰੋਂ ਨੋਨ ਵੈਜ ਮੰਗਵਾਆ ਸੀ।
ਅੱਛਾ-ਅੱਛਾ, ਅਸੀ ਤੇ ਵੀਰ ਜੀ ਅੱਜ ਤੁਸੀਂ ਨੋਨ ਵੈਜ ਬਣਾਇਆ ਸੀ।
ਹਾਂਜੀ-ਹਾਂਜੀ। ਉਹ ਸ਼ਾਮੀ ਬਾਹਰੋਂ ਖਾਏ ਸੀ ਨਾ ਥੋੜਾ ਤਾਂ ਲੇਟ ਡਿਨਰ ਹੋ ਗਿਆ। ਸ਼ਾਮੀ ਫਰੈਂਚ ਫਰਾਈਜ਼ ਵਗੈਰਾ, ਸ਼ੇਕ ਵਗੈਰਾ ਬਾਹਰੋਂ ਪੀ ਆ ਸੀ ਖਾਏ ਸੀ ਕੁਛ।
ਅੱਛਾ-ਅੱਛਾ, ਸਗੋਂ ਮੈਂ ਤੁਹਾਡੀ ਸਨੈਪ ਵੇਖੀ ਸੀ। ਤੁਸੀਂ ਅਜ ਸ਼ੇਕ ਪੀਨ ਗਏ ਸੀ ਪਿੱਛੇ ਜ ਤੁਹਾਡੇ ਨਾਲ ਮੈਂ ਜਦੋਂ ਬਾਜ਼ਾਰ ਗਿਆ ਸੀ ਉਦੋਂ ਮੇਰਾ ਬੜਾ ਦਿਲ ਸੀ ਸ਼ੇਕ ਪੀਣ ਤੇ, ਫੇਰ ਤੁਸੀਂ ਪੀ ਤਾਂ ਨਹੀਂ ਉਸ ਦਿਨ, ਮੈਂ ਫੇਰ ਤੁਹਾਨੂੰ ਕਿਹਾ ਈ ਨਹੀਂ ਮੈਂ ਅਜ ਤੁਹਾਡੀ ਸਨੈਪ ਵੇਖੀ। ਮੇਰਾ ਤੇ ਫੇਵਰੇਟ ਏ ਉਹਦਾ ਜਹੜਾ ਜਿੱਥੇ ਤੁਸੀਂ ਸਨੈਪ ਪਾਈ ਸੀ ਨਾ ਸ਼ੇਕ। ਕਲੇ ਦੀ, ਮੈਂ ਤੇ ਕਈ ਵਾਰ ਸਪੈਸ਼ਲ ਜਾਂਨਾ ਵਾਂ ਪੀਨ ਸ਼ੇਕ।
ਅੱਛਾ, ਤੁਸੀਂ ਕਿਹੜਾ ਪੀਂਦੇ ਹੋ ਸਪੈਸ਼ਲ ਉੱਧਰ?
ਵੈਸੇ ਨਾ ਮੈਂ ਸੀਤਾ ਫਲ ਸ਼ੇਕ ਪੀਂਦਾ ਵਾਂ, ਮੈਨੂੰ ਬੜਾ ਸੁਆਦ ਲੱਗਦਾ ਉਹਵੇ।
ਅੱਛਾ, ਤੇ ਤੁਸੀਂ ਹੁਣ ਵੀਰ ਜੀ ਜਾਓ ਨਾ ਇੱਕ ਵਾਰੀ ਅਮ ਆਪਣਾ ਮੈਂਗੋ ਕੇਸਰ ਸ਼ੇਕ ਪੀਣਾ, ਤੁਸੀਂ ਸੀਤਾਫਲ ਭੁੱਲ ਜੋਗੇ। ਠੀਕ ਹੈ
ਫ-ਫਿਰੋ ਤੁਸੀਂ ਕੱਲ ਬਣਾਓ ਪਲੈਨ ਤੇ ਚੱਲਣੇ ਹਾਂ ਸ਼ੇਕ ਪੀਣ।
ਹਾਂਜੀ-ਹਾਂਜੀ, ਜ਼ਰੂਰ ਮਹਾਰਾਜ ਤੁਸੀਂ ਸਾਡੀ ਮਿਸਿਸ ਨੂੰ ਵੀ ਉਹੀ ਚੀਜ਼ ਪੀਆ ਸੀ ਨਾ ਤੇ ਹੁਣ ਉਹਨੂੰ ਮੈਂ ਭੁਲਵਾ ਤੀ ਉਹ ਚੀਜ਼। ਉਹ ਆ ਕੇਸਰ ਮਹਿੰਗਾ ਪੀਂਦਾ।
ਅੱਛਾ ਕੇਸਰ ਵਾਲਾ, ਅੱਛਾ। ਤੇ ਫੇਰ ਤੁਸੀਂ ਇਹ ਹਾਂਜੀ-ਹਾਂਜੀ।
ਹੋਰ ਸੁਣਾਓ ਬੱਚੇ ਕੀ ਕਰਦੇ ਪੇ ਣੇ ਤੁਹਾਡੇ?
ਵਧੀਆ-ਵਧੀਆ, ਬੱਸ ਐ ਬ ਚੇ ਨਾ ਇਸ ਤੈਨੂੰ ਪਤਾ ਇਸ ਟਾਈਮ ਤਾਂਗ ਕਰਦੇ ਜੇ, ਹੁਣ ਮੈਂ ਕਿਹਾ ਸੋ ਜੋ, ਸੌਂਦੇ ਹੀ ਨਹੀਂ।
ਉਹ ਪਰ ਛੁੱਟੀਆਂ ਨਾ ਤੁਹਾਡੇ ਬੱਚਿਆਂ ਦੀ, ਕਿੱਥੇ ਹੋਣਗੇ ਇੰਨੀ ਛੇਤੀ।
ਹੁੰ, ਤੁਹਾਡੇ ਬੱਚੇ ਜਦੋਂ ਸਕੂਲ ਪੈਣਗੇ ਨਾ ਫੇਰ ਤੁਹਾਨੂੰ ਪਤਾ ਲੱਗੇ
ਹਾਂਜੀ-ਹਾਂਜੀ, ਅਜ਼ੇ ਤੇ ਛੋਟੇ ਨੇ।
ਹਾਂਜੀ, ਹਾਂਜੀ-ਹਾਂਜੀ।
ਅੱਜੇ ਤਾਂ ਵੱਡਾ ਬੱਚਾ ਤੰਗ ਕਰਦਾ ਸਾਡਾ।
ਅੱਛਾ ਜੀ। ਕਿੰਨੇ ਚਿਰ ਦਾ ਹੋ ਗਿਆ ਫੇਰ
ਬਸ ਵਿਆਹਿਆ ਹੋ
ਅੱਛਾ-ਅੱਛਾ।
ਹਾਂਜੀ।
ਹੋਰ ਸੁਣਾਓ। ਹਾਂਜੀੋ। ਕੁਛ ਨੀ ਵੀਰ ਜੀ ਮੈਂ ਕਹਿ ਰਿਹਾ ਸੀ, ਇੱਕ ਕੰਮ ਕਰਨਾ ਤੁਸੀਂ ਕੱਲ ਬਣਾ ਲਓ ਮ ਮਤਲਬ ਘੁੰਮਣ ਦਾ ਫਿਰ ਆਪਾਂ ਸੀਤਾਫਲ ਚ ਓਲਾ ਸੋਰੀ ਮੈਂਗੋ ਕੇਸਰ ਸ਼ੇਕ ਪੀ ਲਿਆ ਕਰਾਂਗੇ। ਮੇਰਾ ਬੜਾ ਦਿਲ ਸੀ ਪੀਣ ਤੇ ਹ ਹਾਂ ਜਾਣ ਣੇ ਹਾਂ, ਹਾਂਜੀ ਗੁਰਦੁਆਰੇ ਸਾਹਿਬ ਜਾਂਦੇ ਆ ਨਾ ਸਾਡੇ ਇੱਥੇ ਬੁੜੇ ਸਾਹਿਬ ਗੁਰਦੁਆਰਾ ਐ, ਉੱਥੇ ਅਸੀਂ ਜਾਣੇਂ ਆ। ਅਤੇ ਉੱਧਰੋਂ ਦੀ ਨਾ ਫਿਰ ਇੱਕ ਸਾਡੇ ਇੱਥੇ ਨਾ ਹਰਬਲ ਜੂਸ ਮਿਲਦਾ ਏ ਪਰ ਕਦੀ ਅਸੀਂ ਪੀ ਤਾਂ ਨੀ ਵੈਸੇ ਅਸੀਂ ਵੇਖਿਆ ਏ ਉੱਥੇ ਨਾ ਤੇ ਆਪਾਂ ਇੱਕ ਦੋ ਵਾਰ ਗਏ ਸੀ। ਸ਼ਾਮ ਦੇ ਸਵੇਰੇ-ਸਵੇਰੇ ਹੀ ਮਤਲਬ ਸਮਾਨ ਵਗੈਰਾ ਲੈਣਾ ਸੀ। ਤੇ ਅਸੀਂ ਦੇਖਿਆ ਹਰਬਲ ਜੂਸ ਬਟ ਉਹਦੇ ਉਹ ਜਿਹੜਾ ਸ਼ ਮੈਂ ਪੀਣਾ ਹੁੰਦਾ ਉਹ ਜਿਹੜਾ ਜਿੱਥੇ ਤੁਸੀਂ ਅੱਜ ਗਏ ਸੀ। ਉਹ ਖੁੱਲ੍ਹੀ ਨਹੀਂ ਹੁੰਦੀ ਸਵੇਰੇ-ਸਵੇਰੇ ਸ਼ੋਪ ਹਰਬਲ ਵਾਲਾ ਦੇਖ ਅੱਖੋਂ ਮੈਂ ਪੀਂਦਾ ਨਹੀਂ, ਸਾਡੇ ਨਾਲ ਹੈਗੇ ਨੇ ਇੱਕ ਜਾਣ ਦੀ ਹੈਗੀ ਐ ਮਤਲਬ ਮੇਰੇ ਰਿਲੇਟਿਵ ਸੀ ਨੇ ਤੇ ਉਹ ਪੀਂਦੇ ਨੇ ਡੇਲੀ। ਅੱਜ ਸਗੋਂ ਭਾਈ ਆਇਆ ਹੀ ਨਹੀਂ ਸੀਗਾ। ਕਿਉਂਕਿ ਅੱਜ ਥੋੜ੍ਹਾ ਮੀਂਹਰ ਜਾਰੀ ਸੀ ਮਤਲਬ ਉਹਨੇ ਮੈਸੇਜ ਕਰਤਾ ਗਰੁੱਪ ਚ ਕਿ ਅੱਜ ਨੀ ਆ ਸਕਦਾ ਹਨਾ।
ਹਾਂਜੀ-ਹਾਂਜੀ, ਮੌਸਮ ਖ਼ਰਾਬ ਕਰਕੇ ਪਾਇਆ ਹੋਣਾ ਨਾ ਉਹ ਨੇ।
ਤੁਹਾਡੇ ਇੱਥੇ ਬਾਰਿਸ਼ ਆ ਰਹੀ ਐ।
ਹਾਂਜੀ-ਹਾਂਜੀ ਵੀਰ ਜੀ, ਆਪਾਂ ਕੋਈ ਦੁਨੀਆਂ ਤੋਂ ਅਲੱਗ ਥੋੜੀ ਰਹਿਨੇ ਆ ਜਿਹੜਾ ਇਧਰ ਮੀਂਹ ਨੀ ਆਏਗਾ।
ਹਾਂ ਵੀਰ ਜੀ ਮੈਨੂੰ ਤਾਂ ਮੈਸੇਜ ਆਇਆ ਵੀ ਇੱਕ ਬੜਾ ਉਹ ਜਿੱਥੇ ਮਤਲਬ ਕਿੰਨੇ ਸਾਰੇ ਮਤਲਬ ਹੈ ਨਾ ਅਲਰਟ ਆਇਆ ਦੇ ਹਾਂਜੀ-ਹਾਂਜੀ।
ਸਾਰਿਆਂ ਦੇ ਫੋਨ ਤੇ ਆ ਰਿਹਾ ਉਹ।
ਹਾਂਜੀ-ਹਾਂਜੀ, ਬਿਲਕੁਲ ਹੋਰ ਸੁਣਾਓ।
ਬਸ ਵੀਰ ਜੀ ਤੁਸੀਂ ਸੁਣਾਓ ਨਵੀ ਤਾਜੀ ਕੋਈ ਆਪਣੇ ਮਹੱਲੇ ਵਗੈਰਾ ਦੱਸੋ।
ਬਸ ਵੀਰ ਜੀ ਸਭ ਵਧੀਆ, ਸਾਡੇ ਮਹੱਲੇ ਵਿੱਚ ਵੀ ਸਭ ਵਧੀਆ ਨੇ ਬਸ ਕੁਛ ਹੋਣ। ਤੁਹਾਨੂੰ ਪਤਾ ਸਮਰ ਵੈਕੇਸ਼ਨ ਨੇ, ਉਸ ਕਰਕੇ ਸਾਡੇ ਮਤ ਮਤਲਬ ਮਹੱਲੇ ਚ ਬੜੀ ਰੌਣਕ ਲੱਗੀ, ਸਭ ਆਪਣੇ ਘਰੋਂ ਘਰੀ ਰਹਿਣ ਆਏ ਦੇ ਨੇ, ਆਪਣਾ ਬੱਚੇ ਰੌਣਕ ਲਗੀ ਹੁੰਦੀ ਏ, ਬਾਂਰਾਂ-ਇਕ ਵਜ ਤਿੰਨ ਦਿਨ ਰਾਤੀ ਹਾਂਜੀ, ਬੋੜਾ ਮਤਲਬ ਮਜ਼ਾ ਆ ਰਿਹਾ। ਇਹ ਮਹੀਨਾ ਤਾਂ ਸਾਡਾ ਬੜਾ ਵਧੀਆ ਨਿਕਲਦਾ ਐ ਜੂਨ ਦਾ, ਬਸ ਇਕ ਗਰਮੀ ਕਰਕੇ ਥੋੜ੍ਹਾ ਹੋ ਜਾਂਨੇ ਆ, ਬਾਕੀ ਤਾਂ ਵਧੀਆ ਹੀ ਨਿਕਲਦਾ ਹੁਣ ਅੱਜ਼ ਥੋੜੀ ਬਾਰਿਸ਼ ਆਈ ਏ, ਮੌਸਮ ਬੜਾ ਵਧੀਆ ਸੀ, ਤੇ ਹੁਣ ਸਗੋਂ ਸਾਰੇ ਕਹਿੰਦੇ ਬਈ ਜਲੇਬੀ ਖਾਨ ਚਲੋ ਫੇਰ ਅਸੀਂ ਬਸ ਜਲੇਬੀ ਖਾਨ ਆਏ ਸੀ। ਆਜੋ ਤੁਸੀਂ ਖਾਲੋ ਜਲੇਬੀਆਂ, ਹਾਂਜੀ-ਹਾਂਜੀ।
ਅੱਛਾ, ਮੀਂਹ ਚ ਗਏ ਓ ਫਿਰ।
ਬਸ ਫਿਰ ਵੇਖੋ ਮੀਂਹ ਚ ਈ ਖਾਨ ਦਾ ਸਵਾਦ ਏ ਜਲੇਬੀ ਦਾ ਤੇ।
ਅੱਛਾ-ਅੱਛਾ ਹਾਂਜੀ, ਮੈਨੂੰ ਨੀ ਪਤਾ ਨਾ ਭਾਜੀ ਮੈਂ ਖਾਂਦਾ ਨੀ ਜਲੇਬੀ।
ਹਾਂਜੀ-ਹਾਂਜੀ।
ਹੋਰ ਅੱਜ ਆਪਾਂ ਭਾਜੀ
ਨਵੇਂ ਕੈਫੇ ਗਏ ਸੀ ਆਪਣਾ ਹਾਂਜੀ-ਹਾਂਜੀ।
ਬਹੁਤ ਵਧੀਆ-ਵਧੀਆ ਚੀਜ਼ਾਂ ਹੈਗੀਆਂ ਸੀ।
ਕਿਹੜੀ ਜਗਾਂ ਵੀਰ ਜੀ।
ਇਹ ਹੁਡੇ ਚ ਵੀਰ ਜੀ ਆਪਣਾ ਮੈਂਗੋਸ ਬਰਗਰ ਕੈਫੇ ਹੈਗਾ ਜਾਣਦੇ ਹੋਗੇ ਤੁਸੀਂ
ਹਾਂਜੀ-ਹਾਂਜੀ, ਮੈਂਗੋਸ ਤੇ ਮੈਂ ਬੜੀ ਅੱਛ ਤਰ੍ਹਾਂ ਜਾਣਾ, ਮੇਰਾ ਇੱਕ ਫਰੈਂਡ ਹੈਗਾ ਵੇ ਉਹ ਆਪਣੀ ਮਤਲਬ ਉਹਦੀ ਫਰੈਂਡ ਹੈਗੀ, ਉਹਦੇ ਨਾਲ ਕਾਫੀ ਜਾਂਦਾ ਓਥੇ ਫਿਰ ਮਤਲਬ ਮੈਂ ਵੀ ਗਿਆ ਉਹਦੇ ਨਾਲ ਕਾਫੀ ਵਾਰ। ਹਾਂਜੀ-ਹਾਂਜੀ।
ਚਲੋ ਵਧੀਆ ਗੱਲ ਐ ਮਹਾਰਾਜ, ਮੈਂ ਆਪਾਂ ਤੇ ਕਾਫੀ ਟਾਈਮ ਬਾਦ ਗਿਆ ਮੇਰੇ ਖਿਆਲ ਮੈਂ
ਅੱਛਾ ਤੁਸੀਂ ਅੱਜ ਗਏ ਸੀ, ਮੈਂਗੋਸ ਵਿੱਚ। ।
ਅੱਜ ਜਿਨਾਂ ਕੋਲ ਆਪਾਂ ਖਾਂਨੇ ਆਂ ਨਾ ਸਨੈਕਸ ਵਾਲੇ ਕੋਲੋਂ ਆਪਨਾ ਫਰਾਈਜ਼ ਖਾਨੇ ਆ, ਅੱਜ ਉਹ ਆਇਆ ਨੀ ਸੀ।
ਹਾਂਜੀ ਕੀ ਕਹਿ ਰੇ? ਵੀਰ ਜੀ, ਹਾਂਜੀ-ਹਾਂਜੀ।
ਕਿੱਥੇ ਗਏ ਹੋਨੇ ਨੇ ਆਪਨੀ ਵਾਈਫ ਨਾਲ, ਮਿਸਿਸ ਨਾਲ ਕਿੱਧਰ ਬਾਰ ਗਏ ਹੋਨੇ ਨੇ।
ਹਾਂਜੀ-ਹਾਂ
ਓ ਫਿਰ ਓਨਾਂ ਕੋਲੋਂ ਫਰਾਾਈਜ਼ ਖਾਨੇ ਸੀ।
ਓਨਾਂ ਦੀ ਸਨੈਪਸ ਮੈਂ ਪਿੱਛੇ ਦੇਖੀਆਂ ਸੀ, ਆਪਨਾ ਸਟੋਰੀਜ ਸਟੁਰੀ ਮੈ ਕਿਹਾ ਮਸੂਰੀ ਵਗੈਰਾ ਗਏ ਦੇ ਤੇ ਘੁੰਮਨ।
ਹਾਂਜੀ ਓ ਅੱਜ ਵੀ ਛੁੱਟੀ ਤੇ ਹੈਗੇ ਸੀ, ਨਈ-ਨਈ ਆ ਗਏ ਸੀ ਕੱਲ ਓਨ ਸੀ ਸ਼ੋਪ ਉਹਨਾਂ ਦੀ। ਅੱਜ ਫੇਰ ਪਤਾ ਨੀ ਮਨਸੂਰੀ ਨਾ ਚਲੇ ਗਏ ਹੋਨ।
ਅੱਛਾ ਫੇਰ ਓਨਾਂ ਦੀ ਸ਼ੋਪ ਓਨ ਸੀ, ਕਿ ਓਪਨ ਸੀ?
ਓਨ ਸੀ ਮਹਾਰਾਜ, ਓਪਨ ਤੇ ਸਭ ਕਰਦੇ ਹੀ ਨੇ। ਅੱਜ ਉਹਨਾਂ ਨੇ ਔਫ ਰੱਖਿਆ ਐ।
ਅੱਛਾ, ਅੱਛਾ, ਅੱਛਾ, ਅੱਛਾ ਚਲੋ ਵਧੀਆ ਗੱਲ
ਉਹ ਕੱਲ ਓਨ ਸੀ ਕਿਉਂਕਿ ਕੱਲ ਸਾਰੇ ਇਕੱਠੇ ਹੋਏ ਸੀ ਨਾ ਫਰੈਂਡ ਵਗੈਰਾ। ਓਨਾਂ ਦੇ ਜਿਗਰੀ ਯਾਰ ਆਏ ਸੀ ਬਾਰੋ, ਤੇ ਬੜੇ ਉਹ ਨਈ-ਨਈ ਵੀਰ ਜੀ, ਕੁੱਛ ਨੀ ਖਾਧਾ। ਓ ਆਪਾਂ ਕਿਉਂਕਿ ਸਾਡਾ ਟੇਬਲ ਬੁੱਕ ਸੀ ਨਾ, ਜਿੱਧਨ ਆਪਾਂ ਡਿਨਰ ਤੇ ਜਾਨਾ ਸੀ।
ਅੱਛਾ, ਅੱਛਾ, ਅੱਛਾ ਤੁਸੀਂ ਕੱਲ ਡਿਨਰ ਕਰਕੇ ਆਏ ਸੀ ਬਾਰ। ਮੈਂ ਤੇ ਤੁਹਾਡੀ ਸਨੈਪ ਵੇਖੀ ਸੀ, ਤੁਸੀਂ ਪੀਜ਼ਾ ਖਾ ਰਹੇ ਸੀ।
ਹਾਂਜੀ-ਹਾਂਜੀ, ਤੇ ਵੀਰ ਜੀ ਓ ਓਥੇ ਪੀਜ਼ਾ ਮਿਲਦਾ ਐ
ਨਾਲ ਓ ਸੀ ਕੀ ਨਾਮ ਏ ਆਪਨਾ, ਮਸ਼ਰੂਮ ਵਗੈਰਾ ਵੀ ਪਏ ਸੀ, ਮੋਕਟੇਲ ਸੀ। ਤੇ ਤੁਸੀਂ ਫੇਰ ਡਿਨਰ ਬਾਦ ਚ ਕੀਤਾ?
ਹਾਂਜੀ-ਹਾਂਜੀ ਵੀਰ ਜੀ।
ਤੇ ਆਪਨਾ ਇੱਕ ਫੇਰ ਕੀ ਖਾਧਾ ਡਿਨਰ ਚ? ਅੱਛਾ ਚਾਹ ਵੀ ਪੀ ਕੇ ਆਏ ਓ, ਚਾਯ ਸੁੱਟਾ ਬਾਰ ਗਏ ਸੀ ਕੇ? ਪੁੱਛਿਆ ਹੀ ਨੀ ਸਾਨੂੰ, ਪੁੱਛਦੇ ਤੇ ਆਪਾਂ ਚੱਲਦੇ। ਜਦੋਂ ਤੁਹਾਡੇ ਆਪਣੇ ਅ ਕੋਈ ਜਾਦਾ ਕਲੋਜ਼ ਵਾਲੇ ਬੰਦੇ ਆਨ ਨਾ ਹਾਂਜੀ ਨਹੀਂ ਜਦੋਂ ਤੁਹਾਡੇ ਕੋਲ ਆਪਨੇ ਕਲੋਜ਼ ਵਾਲੇ ਬੰਦੇ ਆਨ ਤੁਸੀਂ ਸਾਨੂੰ ਨਹੀਂ ਪੁੱਛ ਮੈਂ ਵੈਸੇ ਜਮਾਇਆ ਹੋਇਆ ਕਰ
ਅੱਛਾ ਅੱਛਾ ਉਹ ਤਾਂ ਗੱਲ ਠੀਕ ਹੈ ਵੀਰ ਜੀ ਪਰ ਕਈ ਵਾਰੀ ਆਪਾਂ ਹੀ ਵੇਖਿਆ ਨਾ ਜਦੋਂ ਬੰਦਾ ਨੂੰ ਜ਼ਿਆਦਾ ਪੁੱਛੋ ਨਾ ਤੋਂ ਭਾ ਜਾਦਾ ਖਾ ਲੈਂਦਾ ਫੇਰ, ਓ ਫੇਰ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਆਪਾਂ ਕਹਿੰਦੇ ਥੋੜਾ ਥੱਲੇ ਡੇਗੋ ਓਨੁ।
ਅੱਛਾ, ਅੱਛਾ ਕੋਈ ਗੱਲ ਨੀ, ਕੋਈ ਗੱਲ ਨੀ, ਇਹ ਵੀ ਗੱਲ ਤੁਸੀਂ ਬਿਲਕੁਲ ਸਹੀ ਕੀ ਤੀ ਏ।
ਹਾਂਜੀ ਓ ਫਿਰ ਲੈਵਲ ਬਰਾਬਰ ਰਹਿੰਦਾ ਨਾ ਮੇਨਟੇਨ ਰਹਿੰਦਾ।
ਹਾਂਜੀ-ਹਾਂਜੀ, ਕੋਈ ਗੱਲ ਨੀ। ਕੋਈ ਗੱਲ ਨੀ, ਹੋਰ ਸੁਣਾਓ।
ਬਹ ਵਧੀਆ ਮਹਾਰਾਜ, ਤੁਸੀਂ ਕੀ ਕਰਦੇ ਪਏ ਹੋ ਵੈਸੇ?
ਬਸ ਮੈਂ ਫਿਲਹਾਲ ਤੇ ਤੁਹਾਡੇ ਮੇਣੇ ਈ ਸੁਨਦਾ ਪਿਆ ਸੀ।
ਅੱਛਾ ਅੱਛਾ ਨਹੀਂ ਤੁਸੀਂ ਸੁਣਾਇਆ ਨਾ ਫਿਰ ਵਾਪਸ ਤੁਹਾਨੂੰ ਮਿਲਿਆ
ਅੱਛਾ ਅੱਛਾ ਨਹੀਂ ਬਸ ਮੈਂ ਕਿਹਾ ਵੇਖੋ ਮੈਂ ਤੇ ਤੁਹਾਨੂੰ ਕਿਹਾ ਸੀ ਮੈਂ ਕਿਹਾ ਆ ਜਾਓ ਜਲੇਬੀਆਂ ਖਾਣ ਤੁਸੀਂ ਤੇ ਕਿੱਥੇ ਦੀ ਕਿੱਥੇ ਹੀ ਲੈ ਗਏ ਹੋ ਗੱਲ
ਮੈਂ ਤੇ ਵੀਰ ਜੀ ਤੁਹਾਨੂੰ ਹੀ ਬੁਲਾਇਆ ਨੋਨ ਵੈਜ ਮੰਗਵਾਇਆ ਸੀ ਬਟ ਤੁਸੀਂ ਖਾਂਦੇ ਨੇ ਨਾ ਹਾਂਜੀ ਫਿਰ ਵੈਜ ਬਣਾਵਾਂਗੇ ਤੁਹਾਡੀ ਚੰਪਾ ਫੇਵਰੇਟ ਚਪਾਂ ਬਣਾਵਾਂਗੇ ਨਾ ਮਲਾਈ ਚਾਂਪ ਫਿਰ ਤੁਸੀਂ ਆਓਗੇ
ਹਾਂਜੀ ਕੋਈ ਨੀ ਵੀਰ ਜੀ
ਕੀ ਪਤਾ ਸਾਡੇ ਘਰ ਮਲਾਈ ਚਾਂਪ ਬਣੇ ਤੁਸੀਂ ਸੁੰਘਦੇ ਆ ਜਾਓ
ਕੋਈ ਨਹੀਂ ਵੇਖਾਂਗੇ ਵੀਰ ਜੀ ਅਸੀਂ ਆਵਾਂਗੇ ਜੇ ਤੁਸੀਂ ਬਣਾਓਗੇ
ਮਹਾਰਾਜ ਬਸ ਅਗਲੇ ਸ਼ਨੀਵਾਰ ਤੁਹਾਡੇ ਲਈ ਚਾਂਪ ਤੇ ਯਾਰ ਨੇ
ਅੱਛਾ ਅੱਛਾ ਚਲੋ ਕੋਈ ਨਹੀਂ
ਹਾਂਜੀ ਬਸ ਹੋਰ ਤੁਸੀਂ ਹੋਰ ਕੀ ਪਸੰਦ ਤੁਹਾਨੂੰ ਚਾਂਪ ਤੋਂ ਇਲਾਵਾ
ਦੇਖੋ ਵੀਰ ਜੀ ਜੋ ਤੁਸੀਂ ਪਿਆਰ ਨਾਲ ਖਵਾਓਗੇ ਅਸੀਂ ਖਾ ਲਾਂਗੇ ਵੈਸੇ ਤੇ ਚਾਂਪ ਤੇ ਮੇਰਾ ਦਿਲ ਸੀ
ਚਾਂਪ ਤਾਂ ਤੁਹਾਡੀ ਫੇਵਰੇਟ ਹੈ ਉਸ ਤੋਂ ਇਲਾਵਾ ਸਬਜ਼ੀ ਚੋਰ ਕੇ ਖਾਂਦੇ ਹੋ ਖਾਲੀ ਚਾਂਪ ਥੋੜੀ ਖਵਾਵਾਂਗੇ
ਨਹੀਂ ਉਹ ਵੇਖੋ ਤੁਸੀਂ ਵੇਖ ਲੋ ਨਾ ਕਿ ਤੁਹਾਡੀ ਵਾਈਫ ਕੀ ਬਣਾਉਣਗੇ ਨਾ ਉਹਨਾ ਨੂੰ ਪਤਾ ਹੈਗਾ ਵੀਰ ਜੀ
ਮੇਰੀ ਵੀ ਮਿਸ ਬੜਾ ਕੁਛ ਬਣਾ ਲੂਗੀ ਬਟ ਤੁਸੀਂ ਪਹਿਲੇ ਆਪਣਾ ਫਿਲਹਾਲ ਥੋੜੀ ਚੋਇਸ ਹੋ ਨੇ ਨਾ
ਸਏ ਤੇ ਵੀਰ ਜੀ ਮੇਰਾ ਥੋੜਾ ਵਾਈਟ ਸੋਸ ਪਾਸਤਾ ਭੇਜਿਆ ਸੀਗਾ ਮਿਸਿਸ ਨੇ ਬੜਾ ਸਵਾਦ ਸੀ ਐਤਕੀ ਮੇਰਾ ਦਿਲ ਹੈ ਕਿ ਮੈਂ ਉਹਨਾਂ ਨੂੰ ਕਵਾਂ ਕਿ ਬਾਈ ਰੈਡ ਸੋਸ ਪਾਸਤਾ ਹੋ ਜਾਵੇ
ਅੱਛਾ ਅੱਛਾ ਕੋਈ ਨਹੀਂ ਸਾਰੇ ਤੁਹਾਡੇ ਨਾਲ ਰਿਲੇਟਿਵਸ ਆਉਣਗੇ ਨਾ ਘਰ ਹੀ ਬਣਾ ਲਾਂਗੇ ਫਿਰ
ਹਾਂ ਹਾਂਜੀ ਹਾਂਜੀ
ਉਹ ਨਾਲ ਮਿਲ ਕੇ ਹੋ ਜਾਏਗਾ ਨਾ ਫਿਰ ਵਧੀਆ ਰਹੇਗਾ
ਹਾਂਜੀ ਹਾਂਜੀ
ਤਾਂ ਕਰਕੇ ਉਹ ਮਜ਼ਾ ਵੀ ਤਾਂ ਹੀ ਆਉਂਦਾ ਇਕੱਠੇ ਬਹਿ ਕੇ
ਹਾਂਜੀ- ਹਾਂਜੀ ਨਹੀ ਗਰਮ ਹੀ ਸੀ ਵੀਰ ਜੀ
ਅੱਛਾ- ਅੱਛਾ ਚਲੋ ਕੋਈ ਨਹੀ ਮਿਲਣੇ ਆ ਵੀਰ ਜੀ ਠੀਕ ਹੈ। ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ- ਕੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ